ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਹੋਰ ਕੀ ਹਾਲ?
ਠੀਕ ਐ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਵਧੀਆ।
ਹੋਰ ਹੋਰ ਘਰ ਪਰਿਵਾਰ ਸਾਰੇ ਠੀਕ ਨੇ।
ਹਾਂਜੀ, ਸਭ ਵਧੀਆ ਤੁਸੀਂ ਸੁਣਾਓ?
ਬਸ ਇਧਰ ਵੀ ਸਾਰੇ ਠੀਕ ਨੇ ਔਰ ਤੁਹਾਡੇ ਮਦਰ ਇਨ ਲੌਅ ਠੀਕ ਨੇ? ਬੜਾ ਟਾਈਮ ਹੋ ਗਿਆ ਦੇਖੇ ਨੀ ਕਿੱਧਰ ਰਹਿੰਦੇ ਹੋ ਅੱਜ ਕੱਲ ਤੁਸੀਂ ਸਾਰੇ ਹੀ ਗਾਇਬ ਹੋਏ ਦੇ ਓ ਕੀ ਗੱਲ।
ਬਸ ਗਰਮੀ ਐਡੀ ਐ, ਬਾਹਰ ਜਾਏ ਨੀ ਦਿਲ ਹੀ ਨੀ ਕਰਦਾ ਧੁੱਪ ਐਡੀ ਹੁੰਦੀ ਕਿੱਥੇ ਜਾਏ
ਹਾਂ, ਗਰਮੀ ਤੇ ਵਾਕਿਆ ਬਹੁਤ ਹੋ ਗਈ।
ਬੰਦਾ ਕਹਿੰਦਾ ਬਸ ਕੂਲਰ ਚਲਾ ਕੇ ਬੈਠਾ ਰਵੇ।
ਹਾਂ, ਜਾਂ ਏਸੀ ਤੇ ਜਾਂ ਕੂਲਰ ਦੋ ਚੀਜ਼ਾਂ।
ਰਸੋਈ ਚ ਵੀ ਨੀ ਵੜਨ ਦਿਲ ਕਰਦਾ ਰੋਟੀ ਤੇ ਖਾਣੀ ਆ।
ਹਾਂ, ਇਹ ਤੇ ਹੈਈ ਆ ਹੁਣ ਰਸੋਈ ਜਿੱਦਾਂ ਦੇ ਕੰਮ ਤੁਸੀਂ ਸਹੀ ਕਹਿੰਦੇ ਪਏ । ਬਹੁਤ ਡਿਫੀਕਲਟ ਹੁੰਦਾ ਹੈ ਗਰਮੀਆਂ ਚ ਕਰਨਾ । ਪਸੀਨੋ-ਪਸੀਨ ਹੋ ਜਾਂਦਾ । ਅਗਰ ਤੁਸੀਂ ਚਾਰ ਰੋਟੀਆਂ ਵੀ ਬਣਾਉਗੇ ਨਾ ਬੰਦਾ ਮਤਲਬ ਇੰਝ ਹੋ ਜਾਂਦਾ । ਬੀ ਪੀ ਲੋਅ ਹੋਣ ਵਾਲਾ ਹੋ ਜਾਂਦਾ ਬੰਦੇ ਦਾ ।
ਸਹੀ ਗੱਲ ਗਰਮੀ ਇੰਨੀ ਹੈ। ਸਿਰ ਗਿੱਲੇ ਹੋ ਜਾਂਦੇ ਨੇ ਪਸੀਨੇ ਚੋਂਦੇ ਨੇ । ਬਰਸਾਤ ਵੀ ਨੀ ਆਈ ਨਾ ਕਿੰਨੇ ਚਿਰ ਹੋ ਗਏ ਨੇ । ਗਰਮੀ ਬਹੁਤ ਹੋ ਗਈ ਹੈ ।
ਬਰਸਾਤ ਆਜੇ ਨਾ ਤੇ ਥੋੜਾ ਮੌਸਮ । ਚੇਂਜ ਜਾ ਹੋ ਜਾਂਦਾ। ਥੋੜਾ ਜਿਹਾ ਬਦਲ ਜਾਂਦਾ ਬੰਦੇ ਦਾ ਮੌਸਮ । ਤੇ ਹੂੰ ਮੌਸਮ ਬਦਲਣ ਨਾਲ ਥੋੜ੍ਹੀ ਰਾਹਤ ਮਿਲ ਜਾਂਦੀ ਆ । ਹੋਰ ਕੀ ਕੁਝ ਨਾ ਹੁਣ ਅੱਜ ਕੱਲ ਏਸੀ ਬੜੇ ਚੱਲ ਗਏ ਨਾ ।
ਹਾਂ ਇਸ ਹੀ ਚੱਲ ਤਾਂ ਹੀ ਤੇ ਬ । ਗਰਮੀ ਉਹੀ ਹੁੰਦੀ ਹੈ। ਲੋਕੀ ਸਲਾ ਕੇ ਭੈਦੇ ਨੇ ਅੰਦਰ ਠੰਡਾ।
ਹਾਂ । ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਤੁਸੀਂ ਆਊਟਡੋਰ ਵਿੱਚ ਕਿਧਰੇ ਵੀ ਜਾਂਦੇ ਹੋ । ਆਪਣੇ ਇਹ ਮੰਨ ਲਓ ਛੱਤ ਤੇ ਚਲੇ ਜਾਓ । ਜਾਂ ਫਿਰ ਆਪਣੀ ਬਾਲਕਨੀ ਚ ਚਲੇ ਜਾਓ ਤੁਹਾਨੂੰ ਨਾ ਪੜੋਸ । ਸੀਆਂ ਦੇ ਅ ਘਰਾਂ ਚ ਏਸੀਆਂ ਦੀ ਉਹਹੀ ਵਿਖਣਗੇ ਪੰਖੇ ਲੱਗੇ ਵਿਖਣਗੇ ਉਸ । ਸਾਰੇ ਗਰਮ ਹਵਾ ਛੱਡੀ ਜਾ ਰਹੇ ਨੇ ਤੇ ਸਾਰਾ ਜਿਹੜਾ ਐਟਮੋਸ । ਫੇਰ ਉਹ ਤੇ ਫਿਰ ਗਰਮ ਹੀ ਹੋਣਾ ਨਾ ।
ਤਾਂਹੀ ਤੇ ਹੈ ਹੁਣ ਬਾਹਰ ਹੁਣ ਪਕਸ਼ੀ ਪਸ਼ੀ ਤਾਂ ਹੀ ਤੇ ਮਰਦੇ ਪਏ ਨੇ । ਬਾਹਰ ਗਰਮੀ ਏਨੀ। ਇੰਨੀ ਲੋਕੀ ਅੰਦਰ ਠੰਡਕ ਲੈਂਦੇ। ਬਾਹਰ ਠੰਡਕ ਹੈ ਨੀ ਪੇੜ ਪੂੜ ਲੱਗੇ ਨੀ ਹੋਏ । ਹਾਂ ਜੀ ਉਹ ਕਿੱਥੋਂ? ਚੱਲਣੀਆਂ ਨੇ ਪਕਸ਼ੀਆਂ ਨੇ ਤੇ ਉਂਝ ਹੀ ਬਿਮਾਰ ਹੋਣਾ ਪਾਣੀ ਪੂਣੀ ਹੁੰਦਾ ਨਹੀਂ ਬਾਹਰ ਪੀਣ ਨੂੰ ।
ਹਾਂ ਜੀ ਹਾਂ ਜੀ ਉਹੀ ਗੱਲ ਏ । ਕੀ ਬਈ ਗਰਮੀ ਦਾ ਦੂਜਾ ਰੀਜਨ ਹੈ ਵੀ ਹੋ ਗਿਆ ਅੱਜ ਕੱਲ ਨਾ । ਤੇ ਕੁੱਝ ਅੱਜ । ਪਰ ਹੁਣ ਪਹਿਲਾਂ ਜਿਹੜੇ ਮਕਾਨ ਹੁੰਦੇ ਸੀ । ਉਹ ਬੜੇ ਖੁੱਲ੍ਹੇ-ਖੁੱਲ੍ਹੇ ਹੁੰਦੇ ਸਨ । ਖੁੱਲ੍ਹੇ ਡੁੱਲ੍ਹੇ ।
ਚ ਰਹੀ ਹੈ ।
ਓਪਨ ਹੁੰਦੇ ਸਨ ਤੇ ਅੱਜ ਕੱਲ । ਸਭ ਦੇ ਮਕਾਨ ਜਿੰਨੇ ਵੀ ਅੱਜ ਕੱਲ ਦੇ ਬਣ ਦੇ ਨਾ ਮਕਾਨ ਨਵੇਂ । ਸਭ ਦੇ ਮਕਾਨ ਤੁਸੀਂ ਵੇਖੋਗੇ ਬਸ ਬੰਦ ਹੀ ਨੇ ਬੰਦ ਬੰਦ ।
ਇੱਕ ਘਰ ਨਾ ਪਹਿਲੇ ਪੂਰਾ ਖੁੱਲਾ ਸੀ ਏਡਾ ਵੱਡਾ । ਵਿਹੜਾ ਖੁੱਲ੍ਹਾ ਹੁੰਦਾ ਸੀ । ਪਿੱਛੇ ਕਮਰੇ ਸ਼ਾਮੀ ਅਸੀਂ ਬਾਹਰ ਧੁੱਪ । ਜਾਣੀ ਬਾਹਰ ਕੂਲਰ ਲਾ ਕੇ ਬਹਿ ਜਾਣਾ । ਠੰਡੀ ਹਵਾ ਆਣੀ । ਪੇੜ ਲੱਗੇ ਹੁੰਦੇ ਸੀ ਸਾਡੇ ਪਹਿਲੇ ਅਮਰੂਦ ਲੱਗ ਰਹੇ ਸੀ ।
ਹੁਣ ਦੇ ਹਾਂ ਹੁਣ ਉਹੀ ਫ਼ਰਕ ਹੋ ਗਿਆ ਨਾ ਹੁਣ। ਜਿਵੇਂ ਅਸੀਂ ਹੁਣ । ਘਰ ਬੰਦ ਹੋ ਗਏ ਨੇ । ਘਰ ਬੰਦ ਹੋਣ ਦੀ ਵਜ੍ਹਾ ਨਾਲ ਕੋਈ ਬੰਦਾ ਆਪਣੇ ਘਰਾਂ ਚ । ਪੇੜ ਤੱਕ ਨਹੀਂ ਲਗਾਉਂਦਾ । ਬਸ ਉਹ ਗਮਲੇ ਨੇ ਛੋਟੇ ਛੋਟੇ। ਉਹ ਵੀ ਅ ਛੱਤ ਤੇ ਰੱਖੇ ਹੁੰਦੇ ਨੇ ਲੋਕਾਂ ਨੇ । ਠੀਕ ਹੈ ਤੇ ਹੁਣ ਪੇੜ ਪਹਿਲੇ ਖੁੱਲ੍ਹੇ ਹੁੰਦੇ ਸੀ ਏਰੀਆ । ਪੇੜ ਤੱਕ ਲੱਗੇ ਹੁੰਦੇ ਤੇ ਉਹਨਾਂ ਦੀ ਠੰਡੀ ਹਵਾ ਵੀ ਆਉਂਦੀ ਸੀ। ਪਰ ਹੁਣ ਅੱਜ। ਕ ਇਹਦਾ ਉਲਟ ਹੀ ਹੋ ਗਿਆ ਸਾਰਾ। ਮਕਾਨ ਹੀ ਬੰਦ ਹੁੰਦਾ ਤੇ ਹਵਾ ਕਿੱਥੋਂ ਆਉਣੀ ਹੈ? ਈਵਨ ਲੋਕੀ ਅੱਜ ਕੱਲ੍ਹ ਰੋਸ਼ਨ ਦਾਨ ਵੀ ਨਹੀ ਰੱਖਦੇ ।
ਨਾ ਨਾ ਉਹ ਤੇ ਰੱਖਦੇ ਹੀ ਨੀ ਅੱਜ ਕੱਲ ਤੇ ਲੋਕੀ ਪਰ ਠੰ । ਇ ਤੇ ਤਾਂ ਹੀ ਤੇ ਲੋਕੀ ਅੱਜ ਕੱਲ ਬਿਮਾਰ ਰਹਿੰਦੇ ਨੇ । ਬਾਵਾ ਪੀੜ ਨੇ। ਗੋਡੇ ਪੀੜ ਨੇ। ਮੋਢੇ ਪੀੜ ਨੇ। ਫ ਹਵਾਵਾਂ ਨਾਲ ਈ ਖ਼ਰਾਬ ਐ। ਤਾਜ਼ੀ ਹਵਾ ਲੈਣੀ ਸਰੀਰ ਨੂੰ ਬੰਦਿਆਂ ਨੇ ਬਿਮਾਰ ਹੀ ਹੋਣਾ
ਹਾਂਜੀ-ਹਾਂਜੀ, ਬਿਲਕੁਲ ਠੀਕ ਕਹਿੰਦੇ ਪਏ ਓ ਤੁਸੀਂ ਹੁਣ ਇਹਨਾਂ ਦੇ ਕਾਰਨ ਬਿਮਾਰੀਆਂ ਵੀ ਬੜੀਆਂ ਹੋ
ਅੱਜਕੱਲ ਤਾਂ ਤੇ ਬੱਚਿਆਂ ਦੇ ਤਾਂਹੀ ਹੱਥ ਪੈਰ ਪੀੜ ਸ਼ੁਰੂ ਹੋ ਜਾਂਦੇ ਆ ਚੌਵੀ ਘੰਟੇ ਏਸੀ ਚ ਬੈਠੇ ਰਹਿਣਾ ਜੂਨ ਸਾਰੀ ਦਿਹਾੜੀ ਸਾਰੀ ਰਾਤ ਤਾਂਹੀ ਦੇ ਬੱਚੇ ਬਿਮਾਰ ਖੇਲਣ ਨੀ ਜਾਣਾ। ਕਿਤੇ ਕਿਤੇ ਨੀ ਸਾਰਾ ਦਿਨ ਫ਼ੋਨ ਲੈ ਕੇ ਬੈਠੇ ਰਹਿਣਾ।
ਠੀਕ ਹਾਂ, ਠੀਕ ਕਹਿ ਰਹੇ ਹੋ ਤੁਸੀਂ ਕਿਉਂਕਿ ਹੁਣ ਇਹ ਦੇਖੋ ਨਾ ਹੁਣ ਅਸੀਂ ਠੰਡਕ ਦੇ ਸਾਨੂੰ ਵੀ ਪਸੰਦ ਹੁਣ ਏਸੀ ਚੱਲ ਅਸੀਂ ਵੀ ਬਹਿ ਜਾਣੇ ਆ ਆਪਣੇ ਤੋਂ ਹੀ ਲਾਈਏ ਏਸੀ ਚੱਲ ਰਿਹਾ ਜਾਂ ਕੂਲਰ ਫੇਰ ਠੀਕ ਹੁੰਦੇ ਨੇ ਏਸੀ ਚੱਲ ਰਿਹਾ। ਫੇਰ ਅਸੀਂ ਬਹਿ ਜਾਾਂਗੇ ਬਹਿ ਕੇ ਫੇਰ ਬਾਹਰ ਨਿਕਲਾਂਗੇ ਬਾਹਰ ਫੇਰ ਉਹੀਓ ਗਰਮ ਹਵਾ। ਅੰਦਰ ਠੰਡੀ ਫੇਰ ਉਹ ਗਰਮ ਸਰਦ ਹੋਣ ਦਾ ਡਰ ਰਹਿੰਦਾ।
ਤਾਂਹੀ ਤੇ ਹੋ ਜਾਂਦੀ ਐ ਝੱਟ ਹੀ ਲੋਕ
ਹਾਂ, ਉਹ ਗਰਮ ਸਰਦ ਦੇ ਨਾਲ ਪਤਾ ਨੀ ਕੀ ਕੀ ਹੋ ਜਾਂਦਾ। ਕਿਸੇ ਨੂੰ ਪੇਟ ਦੀ ਪ੍ਰੋਬਲਮ ਹੋ ਰਹੀ ਜੇ ਕਿਸੇ ਨੂੰ ਵੋਮਿਟ ਹੋਣੀ ਸ਼ੁਰੂ ਹੋਣੀ ਹੋ ਜਾਂਦੀ ਜੇ ਕਿਸੇ ਨੂੰ ਆ ਫੀਵਰ ਹੋ ਜਾਂਦਾ। ਗਰਮ ਸਰਦ ਵੀ ਕਈ ਤਰ੍ਹਾਂ ਦੀ ਹੋ ਜਾਂਦੀ ਐ ਬੰਦਿਆਂ ਬੱਚਿਆਂ ਨੂੰ ਬੰਦਿਆਂ ਨੂੰ ਲਗਾ ਲੋ ਜਾਂ ਵੱਡੀਆਂ ਨੂੰ ਲਗਾ ਲੋ ਹੋ ਜਾਂਦੀ ਐ ਕਿਸੇ ਵੀ ਏਜ ਦੇ ਬੰਦੇ ਨੂੰ ਹੋ ਸਕਦੀ ਆ ਹੁਣ ਨਾ ਮੈਂ ਤੁਹਾਨੂੰ ਇਹਦੇ ਤੋਂ ਗਰਮ ਸਰਦ ਤੋਂ ਯਾਦ ਆਇਆ ਮੇਰੇ ਹਸਬੈਂਡ ਨੇ
ਅੱਛਾ,
ਉਹਨਾਂ ਦੀ ਭਤੀਜਿਆਂ ਨੇ ਉਹ ਹੁਣ ਗਰਮੀ ਐ ਤੁਹਾਨੂੰ। ਤਾਂ ਹੀ ਅੱਜ ਕੱਲ ਸਵੀਮਿੰਗ ਪੂਲ ਵਗੈਰਾ ਘਰ ਹੀ ਲਗਾਂਦੇ ਨੇ ਜਿਵੇਂ। ਤੇ ਉਹਨਾਂ ਨੇ ਵੀ ਲਗਾਇਆ ਦਾ ਸੀ ਇਹ ਆਏ ਫੈਕਟਰੀ ਤੋਂ ਕੰਮ ਕੁੁੰਮ ਕਰਕੇ। ਕੇ ਪੂਰੇ ਪਸੀਨੇ ਨਾਲ ਲੱਦੇ ਹੋਏ ਸਨ ਤੇ ਤੁਹਾਨੂੰ ਪਤਾ ਗਰਮੀ ਚੋਂ ਆਏ ਆ ਇਹਨਾਂ ਨੇ ਦੇਖਿਆ ਕਿ ਹਾਂ ਸਵੀਮਿੰਗ ਪੂਲ ਲੱਗਿਆ ਦਾ ਓਵੇਂ ਦੇ ਉਵੇਂ ਹੀ ਨਾ। ਕੱਪੜੇ ਕੁੱਪੜੇ ਲਾ ਕੇ ਉਹਦੇ ਵਿੱਚ ਮਤਲਬ ਹੋ ਗਏ ਸ਼ਿਫਟ ਸਵੀਮਿੰਗ ਪੂਲ ਬੱਚਿਆਂ ਨਾਲ ਹੋ ਗਏ। ਉਸ ਤੋਂ ਬਾਅਦ ਜੋ ਬਿਮਾਰ ਹੋਏ ਬਸ ਗਰਮ ਸਰਦ ਹੋ ਗਈ ਉਹਨਾ ਨੂੰ ਵੀ।
ਕਿਥੇ ਸ਼ਰੀਰ ਜਾਂ ਪੰਜ ਦਸ ਮਿੰਟ ਬਹਿ
ਹਾਂ ਹਾਂ, ਬਸ ਬਹੁਤ ਬਿਮਾਰ ਹੋਏ ਤੇ ਬੜੀ ਮੁਸ਼ਕਿਲ ਨਾਲ ਠੀਕ ਹੋਏ ਫਿਰ ਮੈਡੀਸਿਨ ਵਗੈਰਾ ਲੈ ਕੇ ਉਹੀ ਉਹ ਚੀਜ਼ ਹੋ ਗਈ ਨਾ ਮਤਲਬ ਥੋੜਾ ਮਤਲਬ ਬੇ ਬ੍ਰੇਕ ਲੈਣਾ ਚਾਹੀਦਾ ਬੰਦੇ ਨੂੰ ਉਹਨਾਂ ਨੇ ਬ੍ਰੇਕ ਨਹੀਂ ਲਿੱ
ਨਾ-ਨਾ, ਤਾਂਹੀ ਤੇ ਕਹਿੰਦੇ ਦੋ ਮਿੰਟ ਨਹਾਣਾ ਤੇ ਪੰਜ ਦਸ ਮਿੰਟ ਰੁੱਕ ਕੇ ਕੁਛ। ਸਰੀਰ ਗਰਮ ਹੁੰਦਾ ਠੰਡਾ ਹੋਜੇ ਤੇ ਉਸ ਤੋਂ ਬਾਅਦ ਫਿਰ ਨਹਾਏ ਬੰਦਾ।
ਹੂੰ, ਬਿਲਕੁਲ ਬੋਡੀ ਨੂੰ ਦੇ ਦੇਖੋ ਥੋੜਾ ਤੇ ਉਹ ਵੀ ਚਾਹੀਦਾ ਨਾ ਹੁਣ ਜਿਵੇਂ ਅਸੀਂ ਸਵੇਰੇ ਸਵੇਰੇ ਉੱਠਦੇ ਆ। ਸਵੇਰੇ ਸਵੇਰੇ ਉੱਠਦਿਆਂ ਨਾਲ ਨਹਾਣ ਲੱਗ ਗਿਆ ਉਹ ਵੀ ਬੋਡੀ ਨੂੰ। ਕਿਤੇ ਨਾ ਕਿਤੇ ਇਫੈਕਟ ਤੇ ਕਰਦਾ ਜੇ ਨਾ ਤੇ ਇਸ ਕਰਕੇ ਕਹਿੰਦੇ ਨੇ ਕਿ ਪੰਜ ਦਸ ਮਿੰਟ ਪਹਿਲੇ ਬੈਠੋ ਠੀਕ ਐ ਬੋਡੀ ਨੂੰ ਨੋਰਮਲ ਟੈਂਪਰੇਚਰ ਕਰੋ। ਐਵੇਂ ਹੀ ਅਗਰ ਤੁਸੀਂ ਏ ਸੀ ਚਲਾਇਆ ਏਸੀ ਨੂੰ ਨਾ ਸਾਨੂੰ ਨੋਰਮਲ ਟੈਂਪਰੇਚਰ ਤੇ ਰੱਖਣਾ। ਚਾਹੀਦਾ ਅ ਲੋਕੀ ਕੀ ਕਰਦੇ ਨੇ ਠੰਢਾ ਕਰਨ ਦੇ ਲਈ ਉਹਨੂੰ
ਹੂੰ,
ਅਠਾਰਾਂ ਤੇ ਰੱਖ ਦਿੱਤਾ ਸੋਲਾਂ ਤੇ ਰੱਖ ਦਿੱਤਾ ਵੀ ਜਲਦੀ ਸਾਡਾ ਰੂਮ ਠੰਡਾ ਹੋਜੇ। ਕਹਿੰਦੇ ਜਿਹੜਾ ਨੋਰਮਲ ਟੈਂਪਰੇਚਰ ਐ ਨਾ
ਓ ਰੱਖਣਾ ਚਾਹੀਦਾ। ਮੈਂ ਤੇ ਵੈਸੇ ਤੇ ਬੱਚਿਆਂ ਨੂੰ ਆਦਤ ਪਾਈ ਨੀ ਹੋਈ ਕੂਲਰ ਦੀ ਆਦਤ। ਹੁਣ ਥੱਲੇ
ਨਹੀਂ, ਬਹੁਤ ਅੱਛੀ ਗੱਲ ਐ।
ਥੱਲੇ ਚ ਨੇ ਦੋ ਮਿੰਟ ਅਗਰ ਠੰਡ ਵੀ ਹੋਏ ਨਾ ਸਰਦੀਆਂ ਥੱਲੇ ਗਰਮ ਹੁੰਦਾ। ਉੱਪਰ ਠੰਡ ਹੁੰਦੀ ਉੱਪਰ ਠੰਡੇ ਹੁੰਦੀ ਥੱਲੇ ਜਾ ਕੇ ਤੇ ਗਰਮ ਹੋ ਜਾਂਦੇ ਨੇ ਫੇਰ ਮੇਰੇ ਬੱਚੇ ਬਿਮਾਰ ਹੋ ਜਾਂਦੇ ਨੇ
ਚਾਹੇ ਗਰਮੀ ਹੋਏ ਚਾਹੇ ਸਰਦੀ ਹੋਏ ਗਰਮ ਸਰਦ ਦਾ ਤੇ ਡਰ ਰਹਿੰਦਾ ਹੀ ਐ ਨਾ ਬੱਚੇ ਨੂੰ ਹੁਣ। ਸਰਦੀਆਂ ਚ ਲਗਾ ਲਓ ਸਰਦੀਆਂ ਚ ਲੋਕ ਹੀਟਰ ਲਾਂਦੇ ਨੇ ਠੀਕ ਐ। ਕਮਰਿਆਂ ਨੂੰ ਗਰਮ ਕਰ ਲੈਂਦੇ ਨੇ ਜਦੋਂ ਬਾਹਰ ਨਿਕਲਦੇ ਆ ਅਸੀਂ ਤੇ ਫੇਰ ਉਹ ਠੰਢਾ। ਫੇਰ ਜਿਹਨੂੰ ਇਫੈਕਟ ਕਰਨਾ ਸ਼ਰੀ ਬੋਡੀ ਐ ਸਾਡੀ ਨੈਚੁਰਲ ਦੀ ਗੱਲ ਐ। ਬੋਡੀ ਤੇ ਹਰੇਕ ਚੀਜ਼ ਦਾ ਇਫੈਕਟ ਤੇ ਪਏਗਾ ਹੀ ਤੇ ਤੁਹਾਨੂੰ ਪਤਾ ਤਾਂ ਅੱਜ ਕੱਲ੍ਹ ਇਮਿਊਨਿਟੀ ਸਿਸਟਮ ਹੀ ਬਹੁਤ ਕਮਜ਼ੋਰ ਹੈਗੇ ਨੇ ਅਸੀਂ ਆਪਣੇ ਤੋਂ ਹੀ ਲਾ ਅਗਰ ਅਸੀਂ
ਇੰਜੈਕਸ਼ਨ ਵੀ ਲਵਾਏ ਹੋਏ ਨੇ ਉਹਦੇ ਕਰਕੇ। ਬਿਮਾਰ ਹੋ ਕਰੋਨਾ
ਬਈ ਉਹਨਾਂ ਦੇ ਕਾਰਨ ਵੀ ਕਈ ਲੋਕਾਂ ਦੀ ਨਾ ਡੈਥ ਬੜੀ ਜਲਦੀ ਹੋ ਗਈ ਬੜੀ ਛੋਟੀ ਏਜ ਚ ਅਟੈਕ ਵਗੈਰਾ ਬਹੁਤ ਜਿਆਦਾ ਹੋਣ ਲੱਗ ਗਏ ਨੇ।
ਤਿੰਨ-ਤਿੰਨ, ਇੰਜੈਕਸ਼ਨ ਲਗਵਾਏ ਜਿਹੜੇ ਲੋਕਾਂ ਨੇ ਅਸੀਂ ਤੇ ਬਹੁਤ ਚੰਗੇ ਵੇਲ਼ੇ ਨੀ ਲਵਾਏ ਇੱਕ ਵੀ ਨੀ ਲਵਾਇਆ।
ਹੂੰ, ਨਹੀਂ ਮੈਂ ਵੀ ਲਗਵਾਇਆ ਸੀ ਮੈਂ ਇੱਕੋ ਹੀ ਡੋਜ਼ ਲੈਤੀ ਸੀ ਮੈਨੂੰ ਨਾ ਫੇਰ ਸਾਰੇ ਰਿਲੇਟਿਵਸ ਵਗੈਰਾ ਬੋਲਣ ਲੱਗ ਗਏ। ਫੇਰ ਮੈਂ ਉਸ ਤੋਂ ਬਾਅਦ ਲ ਗਾਇਆ ਨੀ ਤੇ ਮੇਰਾ ਇੱਕੋ ਹੀ ਸਰਟੀਫਿਕੇਟ ਜਿਹੜਾ ਹੈ ਹੁਣ ਮੈਂ ਜਿਵੇਂ ਜੋਬ ਵਿੱਚ ਹੁੰਦਾ ਨਾ। ਜੋ ਵਿੱਚ ਸਾਨੂੰ ਲੋੜ ਪੈਂਦੀ ਐ। ਸਰਫਿਕੇਟ ਦੀ ਕੋਵਿਡ ਦੇ ਇੰਜੈਕਸ਼ਨ ਦੀ ਤੇ ਫਿਰ ਮੈਂ ਸਰਟੀਫਿਕੇਟ ਮੇਰਾ ਯੂਜਫੁਲ ਹੋ ਜਾਂਦਾ ਚਲੋ ਉਦ ਨਾ ਖਾਸ ਦਾ ਫੇਰ ਬਾਅਦ ਵਿੱਚ ਉਹਨਾਂ ਨੇ। ਮਨਾ ਹੀ ਕਰ ਦਿੱਤਾ ਆ ਕਿ ਫੇਰ ਮੈਂ ਲਗਵਾਇਆ ਹੀ ਨਹੀਂ ਉਸ ਤੋਂ ਬਾਅਦ ਮੁੜ ਕੇ ਸਾਰੇ ਮੈਂ ਵੀ ਕਿਹਾ ਚਲੋ ਹੁਣ ਨਸੈਸਰੀ ਤੇ ਹੈ ਨੀ ਉਹ ਇਹ ਵੀ ਨੀ ਹੈ।
ਹੂੰ, ਕਈਆਂ ਨੇ ਲਗਵਾਏ ਨੀ ਹੈਗੇ ਸਰਟੀਫਿਕੇਟ ਬਣਵਾ ਲਏ ਨੇ।
ਅੱਛਾ-ਅੱਛਾ, ਚਲੋ ਠੀਕ ਕਿ ਜਿਵੇਂ ਜਿਹਨੇ ਕੀਤਾ ਉਹ ਤੇ ਟਾਈਮ ਚਲਾ ਗਿਆ ਪਰ ਉਹ ਟਾਈਮ ਵੀ ਬਹੁਤ ਬੁਰਾ ਸੀਗਾ।
ਹੂੰ, ਹਾਂ ਕਰੋਨਾ ਤੇ ਬਹੁਤ ਗੰਦਾ ਨਿਕਲਿਆ ਮੇ ਰੀ ਤਾਂ ਗੁੜੀਆਂ ਵੀ ਕਰੋਨਾ
ਅੱਛਾ ਤੇ ਬੰਦੇ ਕੋਈ ਬਾਹਰ ਨੀ ਨਿਕਲ ਸਕਦਾ ਸੀ ਚਾਰ ਬੰਦੇ ਨੀ, ਜਲਦੀ ਹੋ ਸਕਦੇ।
ਪਰ ਦੋ ਮਿੰਟ ਖਲੋ ਜਾ ਨਾ ਗੈਲਰੀ ਤੇ ਨਾਲ ਈ ਪੁਲੀਸ। ਸਾਹਮਣੇ ਖੜੀ ਰਹਿੰਦੀ ਸੀ ਮੈਡਮ ਅੰਦਰ ਜਾਓ ਜਹਾਂ ਕਿਉਂ ਖੜ੍ਹੇ ਓ
ਹਾਂ, ਬੰਦਾ ਚੈਨ ਨਾਲ ਮਤਲਬ ਸੁੱਖ ਦਾ ਖੜਾ ਵੀ ਨਹੀਂ ਸਕਦਾ ਸੀ। ਉਸ ਟਾਈਮ ਤੇ ਬਹੁਤ ਮਤਲਬ ਐ ਬੁਰਾ ਹਾਲ ਹੋਇਆ ਲੋਕਾਂ ਦਾ ਕੀ ਹਾਂ, ਕਿਸੇ ਨੂੰ ਨੋਰਮਲ ਅਗਰ ਕਾਂਸੀ ਜ਼ੁਕਾਮ ਵੀ ਹੋ ਜਾਂਦਾ ਸੀ ਨਾ ਉਹ ਵੀ ਡਰਦੇ ਮਾਰੇ ਦੱਸਦਾ ਨੀ ਸੀ ਦੂਜੇ ਪਰਸਨ ਨੂੰ ਕੀ ਐਨੇ ਮੈਨੂੰ ਬਣਾ ਲੈਣਾ ਕਿ ਹਾਂ ਇਹ ਹੈਗਾ।
ਸਈ ਗੱਲ ਐ ਮਤਲਕ ਉਹ ਤੇ ਟਾਇਮ ਇੰਝ ਨਿਕਲਿਆ ਲੋਕਾਂ ਨੇ ਮਤਲਬ ਡਿਸ਼ਾਂ ਬਣਾਂਣੀਆਂ ਵੀ ਸਿੱਖ,
ਹਾਂ, ਬੜੇ ਬੜੇ ਸਾਰੇ ਸੈਫ਼ ਬਣ ਗਏ ਨੇ ਬੜੇ ਸਾਰਿਆਂ ਦੇ ਬਿਜਨਸ ਸ਼ੁਰੂ ਹੋ ਗਏ। ਨਵੇਂ ਅਹ ਮੈਂ ਕਹਿਣੀ ਆ ਸਾਡੇ ਇੱਧਰ ਮਹੱਲੇ ਚ ਵੀ ਕਈਆਂ ਨੇ ਨਾ। ਜਿਵੇਂ ਫਾਸਟ ਫੂਡ ਵਗੈਰਾ ਦੇ ਹੁੰਦੇ ਨੇ ਉਹਨਾਂ ਨੇ ਖੋਲਿਆ ਤੇ ਉਹਨਾਂ ਦਾ ਚੱਲਦਾ ਪਿਆ ਅੱਜ ਤੱਕ ਚੱਲ ਰਿਹਾ।
ਹੂੰ, ਕਈਆਂ ਦੇ ਹੱਥ ਪੈ ਜਾਂਦਾ ਨਾ ਫੇਰ ਦੋ ਵਾਰੀ ਤੇ ਲੱਗਿਆ ਹੋਵੇ ਇੱਕ ਵਾਰੀ ਲੱਗਿਆ ਹੋਵੇ ਨਾ ਬੰਦਾ ਕਹਿੰਦਾ।
ਸਈ ਐ ਚਲੋ ਜਿਹਨੂੰ ਜੋ ਬੈਨੀਫਿਟ ਹੋਣਾ ਬੈਨੀਫਿਟ ਹੋ ਗਿਆ ਲੇਕਿਨ ਕਈਆਂ ਦੇ ਕਿੰਨੇ ਕਿੰਨੇ ਕ ਘਰਾਂ ਦੇ ਉੱਜੜ ਗਏ ਨੇ ਕਿੰਨੇ ਕੁ ਮਤਲਬ ਕਿੰਨੀ ਗੰਦੀ ਹਾਲਤ ਹੋਈ ਦੀ ਸੀ ਉਸ ਟਾਈਮ ਤੇ ਕੀ ਸ਼ਮਸ਼ਾਨ ਵਿਚ ਜਗ੍ਹਾ ਤੱਕ ਨੀ ਸੀ ਦਿੱਲੀ ਦੇ। ਤੇ ਕਿਵੇਂ ਡੈਡ ਬੋਡੀਆਂ ਨੂੰ ਜਲਾਇਆ ਐ ਤੇ ਬਸ
ਲੋਕੀ।
ਹਾਂ, ਬਹੁਤ ਮਤਲਬ ਡਿਫੀਕਲਟ ਟਾਈਮ ਸੀਗਾ ਚਲੋ ਪਰ ਪਰਮਾਤਮ। ਮਾਂ ਦੀ ਕਿਰਪਾ ਐ ਉਹ ਵੀ ਟਲ ਗਿਆ ਜਿਵੇਂ ਕਿਵੇਂ ਸੀ ਹਾਂ। ਚਲੋ ਫੇਰ ਠੀਕ ਐ ਫੇਰ ਕਰਾਂਗੀ ਤੁਹਾਨੂੰ ਕਦੀ ਕੋਲ। ਹਾਂ, ਚਲੋ ਠੀਕ ਐ ਜੀ ਓਕੇ ਜੀ ਬਾਏ ਜੀ।
ਬਾਏ।